ਹੈਲੋ
ਹੈਲੋ ਹਾਂਜੀ
ਹੈਲੋ ਹਾਂਜੀ ਭੈਨਜੀ ਸਸ਼੍ਰੀ ਕਾਲ
ਸਸ੍ਰੀ ਕਾਲ ਭੈਣ ਜੀ ਹੋਰ ਸੁਣਾਓ ਠੀਕ ਹੋ ਤੁਸੀਂ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ?
ਹਾਂਜੀ ਜੀ ਅਸੀਂ ਵੀ ਬਹੁਤ ਵਧੀਆ।
ਹਾਂਜੀ ਹੋਰ ਤੁਹਾਡੇ ਬਾਲ ਬੱਚੇ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ ਨੇ
ਅੱਛਾ ਅੱਛਾ ਜੀ ਬਸ ਅਸੀਂ ਆਪਾਂ ਵੀ ਵਧੀਆ ਵਾ ਬਸ ਜੀ ਗਰਮੀ ਬੜੀ ਪੰਜਾਬ ਵਿੱਚ ਵੀ।
ਹਾਂਜੀ, ਪੰਜਾਬ ਚ ਵੀ ਗਰਮੀ ਸਾਰੇ ਪਾਸੇ ਗਰਮੀ ਐ ਜੀ ਸਾਡਾ ਤੇ ਬਹੁਤ ਦਿਲ ਕਰਦਾ ਐ ਪੰਜਾਬ ਘੁੰਮਣ ਨੂੰ ਪਰ ਟਾਈਮ ਹੀ ਨਹੀਂ ਲੱਗਦਾ
ਆਓ ਤੁਸੀਂ ਸਾਡੇ ਪੰਜਾਬ ਸਾਡਾ ਪੰਜਾਬ ਤੇ ਬਹੁਤ ਵਧੀਆ ਹੈਗਾ ਵਾ
ਹਾਂਜੀ ਹਾਂਜੀ, ਪੰਜਾਬ ਵਰਗੀ ਗੱਲ ਜੀ ਕਿੱਥੇ ਨੀ ਹੈਗੀ।
ਹਾਂਜੀ, ਪੰਜਾਬੀਆਂ ਦਾ ਖਾਣਾ ਪੀਣਾ ਤੁਸੀਂ ਆਓ ਸਾਡੇ ਪੰਜਾਬ ਤੁਹਾਨੂੰ ਵਧੀਆ ਤੋਂ ਵਧੀਆ ਖਾਣਾ ਪੀਣਾ ਮਿਲੇਗਾ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਦਾਲ ਰੋਟੀ ਜਿੱਦਾਂ ਦੀ ਤੁਸੀਂ ਕਹੋਗੇ ਓਦਾਂ ਦੀ ਤੁਹਾਨੂੰ ਮਿ ਮਿਲੇਗੀ।
ਹਾਂਜੀ ਜੀ ਮੈ ਮਤਲਬ ਕਿ ਪੇਕੇ ਤਾਂ ਮੇਰੇ ਪੰਜਾਬ ਹੀ ਪਰ ਮੈਨੂੰ ਬਹੁਤ ਟਾਈਮ ਹੋ ਗਿਐ ਪੰਜਾਬ ਗਏ ਹੋਏ ਮੈਂ ਵੀ ਬੜਾ ਉਹਨੂੰ ਮਿਸ ਕਰਦੀ ਆਂ ਕਿੰਨੇ ਵਧੀਆ ਖੇਤ ਹੁੰਦੇ ਸੀ ਗੰਨੇ ਚ ਕਰਨੇ ਅਸੀਂ ਸਾਰਾ ਦਿਨ ਖੇਲਣਾ ਖੇਤਾਂ ਚ ਪਰ ਹੁਣ ਇੱਥੇ ਜਦੋਂ ਦਾ ਵਿਆਹ ਹੋਇਆ ਦਸ ਬਾਰਾਂ ਸਾਲ ਹੋ ਗਏ ਨੇ ਵੀ ਮੈਂ। ਆਪਣੇ ਘਰ ਵੀ ਨੀ ਗਈ। ਪੰਜਾਬ ਵੀ ਨਹੀਂ ਗਈ ਜਾਈਦਾ ਇੱਕ ਦੋ ਦਿਨ ਵਾਸਤੇ। ਤੇ ਜਾਈਦਾ ਹੈ ਪਰ ਉੱਥੇ ਮਤਲਬ ਕਿ। ਮਹਿਸੂਸ ਨਹੀਂ ਹੁੰਦਾ ਕੁਛ, ਆਜੌ ਆਪਣੇ ਘਰ ਹੋ ਕੇ ਬਸ।
ਅੱਛਾ ਅੱਛਾ, ਨਹੀਂ ਸਾਡੇ ਪੰਜਾਬ ਆਓ ਸਾਡੇ ਪੰਜਾਬ ਤੇ ਮੇਲੇ ਲੱਗਦੇ ਨੇ। ਤੇ ਆਹ ਆਪਣਾ ਕੀ ਕਹਿੰਦੇ ਉਹਨੂੰ। ਇਹ ਗਿੱਧੇ ਪੈਂਦੇ ਨੇ ਉੱਥੇ ਲੋਕੀ ਭੰਗੜੇ ਪਾਉਂਦੇ ਮੇਲਿਆਂ ਦੇ ਵਿੱਚ
ਹਾਂਜੀ ਹਾਂਜੀ, ਬਚਪਨ ਚ ਮੈਂ ਵੀ ਬੜੇ ਬਈ ਮੇਲੇ ਜਾਂਦੀ ਸੀ।
ਤੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਪੰਜਾਬ ਵਿੱਚ।
ਹਾਂਜੀ, ਬਸ ਬੱਚੇ ਆਉਂਦੇ ਨੇ। ਛੁੱਟੀਆਂ ਨੀ ਹੁੰਦੀਆਂ ਕੀ ਵਿਖਾਈਏ ਜਦੋਂ ਜਿਵੇਂ ਸਾਵਣ ਦਾ ਮਹੀਨਾ ਹੁੰਦਾ। ਤੀਆਂ ਦਾ ਮੇਲਾ ਲੱਗਦਾ। ਬੱਚਿਆਂ ਨੂੰ ਤਾਂ ਛੁੱਟੀਆਂ ਨੀ ਹੁੰਦੀਆਂ ਬਚਪਨ ਚ ਤੇ ਅਸੀਂ ਬੜਾ ਹੀ ਮੇਲੇ ਲਾਏ ਨੇ। ਸ਼ਹਿਰਾਂ ਚ। ਸ਼ਹਿਰਾਂ ਚ ਤੇ ਹਰਿਆਣੇ ਚ ਤੇ ਕੁਛ ਹੈ ਹੀ ਨੀ ਮਤਲਬ ਸਾਡੇ ਹਰਿਆਣੇ ਚ ਤੇ ਕੁਛ ਨੀ ਇੱਥੇ ਮਤਲਬ।
ਹੈਨਾ।
ਉਥੋਂ ਮੰਨ ਲਓ ਹਿੰਦੀ ਸਭਿਆਚਾਰ ਏ।
ਨਹੀਂ ਸਾਡੇ ਇੱਧਰ ਤੇ ਬਹੁਤ ਸਾਰੇ ਗੁਰਦੁਆਰੇ ਨੇ ਅਸੀਂ ਆਪਣੇ ਬੱਚੇ। ਬੱਚਿਆਂ ਨੂੰ ਤੇ ਅਸੀਂ ਵੀ ਗੁਰਦੁਆਰੇ ਜਾਂਦੇ ਹਾਂ ਸਾਰੇ ਗੁਰਦੁਆਰੇ ਵਿਖਾ ਕੇ ਲਿਆਦੇ ਹਾਂ। ਤੁਹਾਨੂੰ ਪਤਾ ਪੰਜਾਬ ਤੇ ਪੰਜ ਪਾਣੀਆਂ ਦੀ ਧਰਤੀ ਹੈਗੀ ਦੀ ਆ। ਇੱਥੇ ਆ ਕੇ ਤੇ ਮਤਲਬ ਸਭ ਦਾ ਦਿਲ ਖੁਸ਼ ਹੀ ਹੁੰਦਾ ਵਾ।
ਹਾਂਜੀ ਜੀ। ਕੋਈ ਨੀ ਬੱਚਿਆਂ ਦੀ ਹੋਏ। ਕਹਿੰਦੇ ਨੇ ਬੱਚੇ ਸਾਨੂੰ ਮੰਮੀ ਮੈਂ ਦੱਸਦੀ ਹਾਂ ਨਾ ਬਈ ਮੈਂ ਬਚਪਨ ਚ। ਬਹੁਤ ਖੇਲੀ ਹਾਂ। ਬਹੁਤ ਬਈ ਮੇਲੇ ਦੇਖੇ ਨੇ ਬੱਚੇ ਕਹਿੰਦੇ ਨੇ ਕਿ ਸਾਨੂੰ ਵੀ ਦਿਖਾਓ। ਫਿਰ ਅਸੀਂ ਮੰਨਾਗੇ ਕਿ ਬਈ। ਪੰਜਾਬ ਚ ਵੀ ਕੁਛ ਹੈ ਪਰ ਟਾਈਮ ਜਿਹਾ ਨਹੀਂ ਲੱਗਦਾ।
ਅੱਛਾ ਜੀ ਚਲੋ ਕੋਈ ਗੱਲ ਨੀ। ਆਪਣਾ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਫੇਰ।
ਹਾਂਜੀ, ਹੁਣ ਦੇਖੋ ਸਾਡੇ ਜਿਵੇਂ ਗਰਮ ਗਰਮੀਆਂ ਦਾ ਮੌਸਮ ਏ। ਪੰਜਾਬ ਚ ਮਤਲਬ ਰਾਹ ਰਾਹ ਤੇ ਤੁਹਾਨੂੰ ਛਬੀਲ ਮਿਲੇਗੀ।
ਹਾਂਜੀ ਹਾਂਜੀ,
ਹਾਂ ਹਾਂਜੀ, ਪਰ ਇੱਥੇ ਤੇ ਦੇਖੋ ਕੋਈ ਜੇ ਕੋਈ ਤਿਉਹਾਰ ਤੇ ਜਾਂ ਕਿਸੇ। ਤੇ ਸ਼ਪੀਲ ਮਿਲਦੀ ਏ ਪੰਜਾਬ ਵਰਗੀ ਰੀਸ ਤੇ ਮੈਨੂੰ ਲੱਗਦਾ ਹੈ ਨੀ ਕਿੱਥੇ।
ਨਾ ਨਾ ਅਸੀਂ ਜਦੋਂ ਆਪਾਂ ਜਾਂਦੇ ਹਾਂ ਆਪ ਗੁਰਦੁਆਰੇ ਜ ਜਾਂਦੇ ਹਾਂ ਰਸਤੇ ਚ। ਛਬੀਲਾ ਲੱਗੀਆਂ ਹੁੰਦੀਆਂ ਲੰਗਰ ਲੱਗਾ ਹੁੰਦਾ ਵਾ ਮਤਲਬ ਤੁਹਾਨੂੰ ਇਹ ਵੀ ਨੀ ਹੈ ਕਿ ਖਾਣ ਪੀਣ ਦੀ ਕੋਈ। ਕੋਈ ਵੀ ਟੈਨਸ਼ਨ ਹੋਏਗੀ ਨਾ ਸਾਨੂੰ ਇਹ ਨੀ ਹੈ ਵੀ ਤੁਾਨੂੰ ਕਿਤੇ ਹੋਟਲ ਵਗੈਰਾ ਚ ਜਾਣਾ ਪੈਂਦਾ ਨਾ। ਸਾਡੇ ਸਰਦਾਰ ਤੇ ਆਪਣਾ ਕੀ ਕਹਿੰਦੇ ਆ ਖੁੱਲੇ ਦਿਲ ਦੇ ਹੁੰਦੇ ਨੇ ਪੰਜਾਬੀ ਲੋਕ ਤੁਹਾਨੂੰ ਪਤਾ। ਕਿੰਦੇ ਨੇ ਵੱਡੇ ਦਿਲ ਦੇ ਹੁੰਦੇ ਨੇ ਤੇ ਉਹਨਾਂ ਨੇ ਜਗ੍ਹਾ ਜਗ੍ਹਾ ਸਾਡੇ ਲੰਗਰ। ਲੱਗਾ ਹੁੰਦਾ ਵਾ।
ਹਾਂਜੀ, ਹਾਂਜੀ ਬਿਲਕੁਲ ਜੀ, ਬਿਲਕੁਲ ਠੀਕ ਗੱਲ ਹੈ ਤੁਹਾਡੀ।
ਜਿਹੜੇ ਗ਼ਰੀਬ ਲੋਕੀ ਆ ਵਿਚਾਰੇ ਨਹੀਂ ਘਰੋਂ ਖਾ ਪੀ ਸਕਦੇ। ਉਹ ਵੀ ਗੁਰਦੁਆਰੋ ਲੰਗਰ ਰਾਤ ਦਿਨ ਦਾ ਲੰਗਰ। ਗੁਰਦੁਆਰਾ ਤੋਂ ਵੀ ਛਕਦੇ ਹਾਂ ਤੇ ਉਹ ਬੜਾ ਹੀ। ਮਾਣ ਮਹਿਸੂਸ ਕਰਦੇ ਸਾਡੇ ਸਰਦਾਰਾਂ ਤੇ ਵੀ ਹਾਂ ਵੀ ਪੰਜਾਬ ਲੋਕ। ਪੰਜਾਬੀ ਲੋਕੀ ਬਹੁਤ ਅੱਛੇ ਹੈਗੇ ਨੇ। ਵੱਡੇ ਦਿਲ ਦੇ ਹੈਗੇ ਦੇ ਨੇ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ ਪੰਜਾਬ ਵਰਗੀ ਰੀਸ ਕਿੱਥੇ। ਜੀ ਤੁਸੀਂ ਵੇਖੋ ਮਤਲਬ ਕਿ ਪੰਜਾਬ ਚ ਲੋਕਾਂ ਨੇ ਪੀਜੇ ਸੈਂਡਵਿਚ ਇਹਨਾਂ ਦੇ ਵੀ ਲੰਗਰ ਲਾ ਦੇ ਨੇ ਮੈਂ ਹੁਣ ਰੀਲਸ ਦੇਖਦੀ ਆ। ਤੇ ਗੁਰਪੂਰਬ ਤੇ ਲੋਕਾਂ ਨੇ ਭੀਜੇ ਗੋਲਗੱਪੇ ਮਤਲਬ ਬਹੁਤ ਅੱਗੇ ਵੱਧ ਗਿਆ ਹੁਣ ਪੰਜਾਬ
ਹਾਂਜੀ ਹਾਂਜੀ, ਤੇ ਆਪਣਾ ਸਾਡੇ ਤੁਹਾਨੂੰ ਪਤਾ ਹੀ ਆ ਪੰਜਾਬ ਚ ਮੇਲੇ ਲੱਗਦੇ ਰਹਿੰਦੇ ਨੇ। ਤੇ ਸਰਦਾਰ ਲੋਕੀ ਪੱਗਾਂ ਪੁੱਗਾਂ ਬੰਨ ਕੇ ਉੱਥੇ ਜਾਂਦੇ ਗੱਤਕਾ ਵਗੈਰਾ ਵੀ ਤੁਹਾਨੂੰ ਤੁਸੀਂ ਦੇਖਿਆ ਹੋਣਾ ਗਤਕਾ ਵੀ ਖੇਲਦੇ ਨੇ ਤੇ
ਹਾਂ,
ਹਾਂਜੀ ਹਾਂਜੀ, ਤੇ ਕੀ ਕਹਿੰਦੇ ਨੇ ਛੋਟੇ ਛੋਟੇ ਬੱਚੇ ਵੀ ਖੇਲਦੇ ਨੇ।
ਹਾਂਜੀ ਜੀ, ਬਿਲਕੁਲ ਸਹੀ ਗੱਲ ਐ ਉੱਥੇ ਸਿਖਾਾਂਦੇ ਵੀ ਨੇ। ਬਿਲਕੁਲ ਇੱਥੇ ਤਾਂ ਹੂੰ, ਹਾਂਜੀ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬ ਚ ਆਪਣੀ ਮਾਂ ਬੋਲੀ ਭਾਸ਼ਾ ਬੱਚੇ ਵੀ ਸਿੱਖਦੇ ਨੇ। ਓਥੇ ਸ਼ੁਰੂ ਤੋਂ ਪੰਜਾਬੀ ਸਬਜੈਕਟ ਹੁੰਦਾ ਐ ਇਥੇ ਹਰਿਆ।
ਹੋਰ ਸਵਾਰੀ ਵੀ ਕਰਦੇ ਕਰਾਂਦੇ ਨੇ।
ਹਾਂਜੀ।
ਮੈਂ ਕਿਹਾ ਹੋਰ ਸਵਾਰੀ ਵੀ
ਹਾਂਜੀ ਹਾਂਜੀ, ਹਾਂਜੀ ਪੰਜਾਬ ਖੇਡਾਂ ਵੱਲ ਜ਼ਿਆਦਾ ਹੈ ਜੀ।
ਹਾਂਜੀ ਹਾਂਜੀ। ਤੇ ਆਪਾਂ ਤੇ ਕੀ ਕਹਿੰਦੇ ਨੇ ਤੁਸੀਂ ਵੀ ਜਾਇਆ ਕਰੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਇਆ ਕਰੋ ਜੀ। ਤਾਂ ਕਿ ਬੱਚ ਪੰਜਾਬ ਦੇ ਬਾਰੇ ਥੋੜ੍ਹਾ ਪਤਾ ਹੋਣਾ ਚਾਹੀਦਾ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ। ਸਕੂਲ ਜਾਣਗੇ ਤੇ ਹਿੰਦੀ ਬੋਲਣ ਲੱਗ ਜਾਂਦੇ ਨੇ। ਬਚਿਆਂ ਦੇ ਭੁੱਲ ਹੀ ਗਏ ਨੇ ਬੱਚੇ ਬੋਲਣਾ
ਬਿਲਕੁਲ ਜੀ ਬਿਲਕੁਲ ਪਰ ਐ ਨਾ ਪੰਜਾਬ ਚ ਵੀ। ਬੱਚੇ ਹੁਣ ਜਵੇਂ ਬਾਹਰ ਜਾਈ ਜਾਂਦੇ ਨੇ ਲੋਕੀ।
ਆ ਵੀ ਬਹੁਤ ਵੱਡੀ ਸਮੱਸਿਆ ਹੋ ਗਈ ਐ ਪੰਜਾਬ ਚ ਜ਼ਿਆਦਾਤਰ ਲੋਕੀ ਬਾਹਰ ਜਾ ਰਹੇ ਨੇ। ਬਾਹਰ ਅਮਰੀਕਾ ਕਨੇਡਾ ਇਥੇ ਇਥੇ ਫੋਰਨ ਚ ਜਾ ਰਹੇ ਨੇ।
ਹਾਂਜੀ ਹਾਂਜੀ, ਇਹ ਤੇ ਹੈ ਹੀ ਆ ਬਸ ਉਹਨਾਂ ਨੇ ਹੁੰਦਾ ਕਿ ਉੱਥੇ ਜਾ ਕੇ ਸਾਡਾ ਕੰਮ ਅੱਛਾ ਹੋਜੇਗਾ। ਤਾਂ ਕਰਕੇ ਉਹ ਬਾਹਰ ਚਲੇ ਜਾਂਦੇ ਨੇ ਪਰ ਕੰਮ ਤੇ ਦੇਖੋ ਜੀ ਇੱਥੇ ਵੀ ਸਹੀ ਹੁੰਦਾ ਵਾ ਪੰਜਾਬ ਚ ਵੀ ਸਹੀ ਕੰਮ ਚੱਲਦਾ ਹੀ ਆ।
ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ ਤੁਸੀਂ ਤੁਸੀਂ ਆਣਾ ਛੁੱਟੀਆਂ ਚ ਤੇ। ਚੁੱਕੀਆਂ ਪੈਣਗੀਆਂ।
ਹਾਂਜੀ ਹਾਂਜੀ, ਵੇਖਦੇ ਆ ਮੈਂ ਬੱਚਿਆਂ ਨੂੰ ਕਹਿ ਰਹੀ ਹਾਂ ਕਿ ਤੁਸੀਂ ਹੁਣ ਰੱਖੜੀ ਦਾ। ਤਿਉਹਾਰ ਆ ਰਿਹਾ ਐਤਕੀ ਮਤਲਬ ਪੂਰੇ ਤੱਕ ਤਾਂ ਤੁਸੀਂ ਲਵੋ ਛੁੱਟੀਆਂ ਦਾ।
ਹਾਂਜੀ ਹਾਂਜੀ।
ਹਫ਼ਤਾ ਤੇ ਹੋਰ ਹੋ ਰਿਹਾ ਹੋਰ। ਹਫ਼ਤਾਂ ਤੱਕ ਤੁਸੀਂ ਰਵੋ ਰੱਖੜੀ ਤੇ ਪੰਜਾਬ ਘੁੰਮੋ। ਪੰਜਾਬ ਚ ਤੁਸੀਂ ਦੇਖੋ ਕੀ ਕੀ ਗੁਰਦੁਆਰੇ ਦੇਖੋ। ਹੁਣ ਅਸੀਂ ਹੁਣ ਰੱਖੜੀ ਤੇ ਦੇਖੋ ਬਣਾਦੇ ਆ ਪ੍ਰੋਗਰਾਮ ਤਾਂ ਹੀ ਆਵਾਂਗੇ।
ਗੁਰਦੁਆਰੇ ਗਏ ਸੀ ਤੇ ਗੁਰਦੁਆਰੇ ਬਹੁਤ ਭੀੜ ਲੱਗੀ ਹੋਈ ਸੀ ਸੰਪਤੀ। ਗੁਰਦੁਆਰੇ ਭੀੜ ਹੁੰਦੀ ਹੁੰਦੀ ਆ ਤੇ
ਐਤਵਾਰ ਨੂੰ ਤੇ ਜ਼ਿਆਦਾ ਹੀ ਹੁੰਦੀ ਐ।
ਐਤਵਾਰ ਜਿਆਦਾ ਹੁੰਦੀ ਭੈਣਜੀ ਭੀੜ ਤੇ ਆਪਣਾ ਫੇਰ ਅਸੀਂ ਉੱਥੇ ਲੰਗਰ ਲੂੰਗਰ ਛਕਿਆ ਤੇ ਸਾਨੂੰ ਨਾ। ਕੋਈ ਮਹਿਸੂਸ ਨਹੀਂ ਹੋ ਹੈ ਜਾਂ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਕਿੱਥੋਂ ਖਾਵਾਂਗੇ ਇਹਨਾਂ ਸਾਨੂੰ ਏਦਾਂ ਕੁਛ ਮਿਲਦਾ ਹੈਗਾ ਗੁਰਦੁਆਰੇ ਤੇ ਮਿਲਦਾ ਹੀ ਮਿਲਦਾ ਹੈ ਸਾਰਾ ਕੁਛ।
ਹਾਂਜੀ ਬਿਲਕੁਲ ਸਹੀ ਗੱਲ।
ਹ। ਤੇ ਆਪਣਾ ਬੱਚਿਆਂ ਨੂੰ ਅਸੀਂ ਉੱਥੇ ਸਸ਼ਨਾਨ ਸਨੂਨ ਕਰਵਾਇਆ ਤੁਸੀਂ ਵੀ ਆਓ ਬੱਚਿਆਂ ਨੂੰ। ਇਸ਼ਨਾਨ ਕਰਵਾ ਕੇ ਲੈ ਕੇ ਜਾਇਆ ਕਰ ਗੁਰਦੁਆਰੇ ਆ ਕੇ।
ਹਾਂਜੀ ਹਾਂਜੀ ਬਸ ਅਸੀਂ ਮੈਰਕ ਰੱਖੜੀ ਤੇ ਮੈਂ ਆਪਣੇ ਬੱਚਿਆਂ ਨੂੰ ਕਹਿ ਦਿੱਤਾ ਕਿ ਇੱਕ ਦੋ ਦਿਨ ਵਾਸਤੇ ਅਸੀਂ ਨਹੀਂ ਜਾਣਾ ਪੂਰਾ ਹਫ਼ਤਾ ਜਾਣਾ ਅਸੀਂ। ਪੂਰਾ ਹਫ਼ਤਾ ਵੀ ਬਹੁਤ ਤੇ ਵੈਸੇ ਤਾਂਦਾ ਪੰਜਾਬ ਪੰਜਾਬ ਵੇਖਣ ਵਾਸਤੇ ਹਫ਼ਤਾ ਵੀ ਘੱਟ ਪਰ ਚਲੋ ਹਫ਼ਤੇ ਚ ਕੋਰਸ ਤੇ ਮੇਨ ਮੇਨ ਤੇ ਦੇਖਣਗੇ ਬੱਚੇ।
ਹਾਂਜੀ ਜ ਹੁਣ ਪ੍ਰਕਾਸ਼ ਪੁਰਬ ਹੋਏਗਾ ਤੇ ਫੇਰ ਤੁਸੀਂ ਆਉਣਾ ਹੁਣ ਹੈਗਾ ਤਾਂ ਅਗਲੇ ਦਸਵੇਂ ਮਹੀਨੇ ਸ਼ਾਇਦ ਏਦਾਂ। ਛਿਆਟਾ ਸਾਹਿਬ
ਹਾਂਜੀ ਹਾਂਜੀ, ਕੋਈ ਨੀ। ਹਾਂਜੀ ਹਾਂਜੀ, ਬਿਲਕੁਲ ਜੀ ਆਵਾਂਗੇ।
ਹਮ ਹੁਣ ਇੱਥੇ ਮੇਲੇ ਵੀ ਲੱਗਣੇ ਆ, ਪੰਜਾਬ ਬਰਸਾਤਾਂ ਹੁੰਦੀਆਂ ਤੇ ਫੇਰ ਤੇ ਬਹੁਤ ਆਉਂਦਾ ਉਹ ਬਸ ਇੱਥੇ
ਹਾਂਜੀ ਹਾਂਜੀ, ਬਰਸਾਤਾਂ ਚ ਤੇ ਵੇਖੋਂ ਮਾਜਾਂ ਆਂਦਾ ਹੀ ਏ ਬ ਬੱਚੇ ਖੇਲਦੇ ਨੇ ਖੇਤਾਂ ਦੀ ਖੇਤਾਂ ਚ ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਇੱਥੇ ਤੇ ਸਾਡਾ ਇੱਕ ਘਰ ਸ਼ਹਿਰਾਂ ਚ ਗਲੀਆਂ 'ਚ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨੀ ਹੈ, ਸਭ ਆਪਣੇ ਆਪਣੇ। ਘਰ ਹੀ ਰਹਿੰਦੇ ਨੇ।
ਆਪਾਂ ਤੇ ਗੰਨੇ ਲੈ ਆਦੇ ਹਾਂ, ਤੇ ਕੀ ਕਹਿੰਦੇ ਤੁਹਾਨੂੰ ਪਤਾ ਪੰਜਾਬ ਸ਼ਹਿਰ 'ਚ ਗੰਨਾ ਚੁਪਣਾ ਕਿੰਨਾ ਉਹ ਹੁੰਦਾ ਹੈਗਾ।
ਹਾਂਜੀ ਹਾਂਜੀ, ਮੈਂ ਵੀ ਬਹੁਤ ਚੁਪੇ ਨੇ ਗੰਨੇ।
ਹਾਂਜੀ, ਅਸੀਂ ਤੇ ਕੀ ਕਹਿੰਦੇ ਆ ਗੰਨੇ ਇਕੱਠਾ ਕਰ ਲੈਣੇ ਹਾਂ ਤੇ ਫੇਰ ਉਹ ਜਾਂ ਹੁਣ ਛੋਟੇ ਛੋਟੇ ਬੱਚਾ ਤਹਾਨੂੰ ਪਤਾ ਹੈ। ਇਹ ਨਹੀਂ ਜਾਣ ਦਿੰਦ ਇਹ ਤੇ ਕਹਿੰਦੇ ਤੇ ਕੀ ਨਾਮ ਆਪਣਾ। ਆਪਣਾ ਅਸੀਂ ਉਹ ਕਢਾ ਲੈਂਦੇ ਹਾਂ ਰੋਹ ਕਢਾ ਲੈਂਦੇ ਹਾਂ।
ਹਾਂਜੀ ਵੀ ਹੈ ਬਹੁਤ ਵਧੀਆ ਇੱਕ ਤੇ ਮਤਲਬ ਪੰਜਾਬ ਚ ਜਿਹੜਾ ਨਾ ਦੁੱਧ ਮੱਖਣ ਵੀ ਅਸਲੀ ਮਿਲਦਾ ਹੈ।
ਹਾਂ ਹਾਂ, ਤੁਸੀਂ ਪੰਜਾਬ ਦੇ ਆ? ਪਰੋਂਠੇ ਮੱਖਣ ਖਾ ਕੇ ਵੇਖੋ ਤੁਹਾਨੂੰ ਨਜ਼ਾਰਾ ਹੀ ਆਜਾਣਾ।
ਹਾਂਜੀ, ਪੰਜਾਬ 'ਚ ਸਾਡੇ ਹੁੰਦੇ ਸੀ ਸਾਡੇ ਸਾਰੀ ਤਾਈਆਂ ਚਾਚੀਆਂ। ਤੰਦੂਰ ਲਾਈ ਦਾ ਸੀ, ਹਰ ਐਤਵਾਰ ਤੰਦੂੂਰੀ ਰੋਟੀ ਲਾਣੀ ਕਰਨੀ। ਹੂੰ ਬਾਜ਼ਾਰੋਂ ਹੀ ਮੰਗਉਣੀ ਪੈਂਦੀ ਹੈ ਪਰ ਉਹ ਸੁਵਾਦ ਹੀ ਨਹੀਂ ਆਉਂਦਾ।
ਬਸ ਪੰਜਾਬ ਚ ਤੁਹਾਨੂੰ ਪਤਾ ਵਾ ਚੁੱਲ੍ਹੇ ਦੀ ਰੋਟੀ, ਤੰਦੂਰ ਦੀ ਰੋਟੀ, ਇਹ ਹੀ ਕੁਛ ਜਿਆਦਾ ਮਿਲਦੀ ਆ। ਤੇ ਆਪਣਾ ਮੱਕੀ ਦਾ ਸਾਗ ਮੱਕੀ ਦੀ ਰੋਟੀ। ਸਰੋ ਦਾ ਸਾਗ ਇਹੀ ਕੁੱਝ ਖਾਣਾ
ਅਸੀਂ ਆਵਾਂਗੇ ਤੁਸੀਂ ਸਾਨੂੰ ਘੁਮਾਣਾ ਵੀ ਤੇ ਖਵਾਣਾ ਵੀ ਸਭ ਕੁਛ
ਹਾਂਜੀ ਹਾਂਜੀ, ਕਿਉਂ ਨੀ ਖਵਾਵਾਂਗੇ ਤੁਹਾਨੂੰ ਗੁਰਦੁਆਰਾ ਗੁਰਦੁਆਰੇ ਵੀ ਲੈ ਕੇ ਜਾਵਾਂਗੇ ਸਾਰੀ ਜਗ੍ਹਾ ਘਮਾਵਾਂਗੇ। ਕਰਾਵਾਂਗੇ ਤੁਹਾਨੂੰ ਤੁਸੀਂ ਸਾਡੇ ਪੰਜਾਬ ਚ ਜ਼
ਜੀ ਆਵਾਂਗੇ ਜੀ ਆਵਾਂਗੇ, ਚਲੋ ਠੀਕ ਹੈ ਭੈਣ ਜੀ, ਫਿਰ ਮੈਂ ਤੁਹਾਨੂੰ ਕਰਾਂਗੀ ਫੋਨ।
ਹਾਂਜੀ ਹਾਂਜੀ, ਕੋਈ ਨੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂ